ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ -ਚਾਲ ਹੈ ਤੁਹਾਡੇ।
ਬਸ ਜੀ ਵਧੀਆ ਜੀ, ਵਧੀਆ ਤੁਸੀਂ ਦੱਸੋ ਠੀਕ ਹੋ।
ਬਹੁਤ ਵਧੀਆ ਜੀ। ਬਸ ਅੱਜ -ਕੱਲ ਨੀਂਦ ਨੀ ਪੂਰੀ ਹੁੰਦੀ, ਕਿਤੇ ਚਲੇ ਜਾਈਏ ਤਾਂ ਕਰਕੇ ਬਸ ਥੋੜਾ ਬੋਡੀ ਵੀ ਓਦਾਂ ਦੀ ਹੋ ਜਾਂਦੀ ਹੈ।
ਹਮ, ਬਿਲਕੁਲ -ਬਿਲਕੁਲ ਸਫ਼ਰ ਕਰਨਾ ਪੈਂਦਾ ਹੈ। ਮਤਲਬ, ਪੂਰਾ ਬੋਡੀ ਸਫ਼ਰ ਕਰਦੈ, ਅਗਰ ਨੀਂਦ ਪ੍ਰੋਪਰ ਨਹੀਂ ਹੋ ਰਹੀ ਨਾ। ਨੀਂਦ ਲੈਣੀ। ਬਹੁਤ ਜ਼ਰੂਰੀ ਹੈਗੀ, ਬਹੁਤ ਜ਼ਰੂਰੀ। ਛੇ, ਸੱਤ -ਘੰਟੇ ਤੇ ਸਾਡੀ ਉਮਰ ਨਾਲ ਲੈਨੀ ਚਾਹੀਦੀ ਹੈ ਆਪਾਂ ਨੇ।
ਹਾਂ ਬਿਲਕੁਲ ਨਈ ਏ ਨਈ ਹੈ ਕਿ ਆਪਾਂ ਨੂੰ, ਸਭ ਨੂੰ ਕਿਉਂਕਿ ਬੱਚਿਆਂ ਲਈ ਵੀ ਬਹੁਤ ਜ਼ਰੂਰੀ ਹੈ।
ਬੱਚਿਆਂ ਲਈ ਤੋ ਅੱਠ ਘੰਟੇ ਹੈ ਈ ਹੈਂ, ਅੱਠ ਘੰਟੇ ਤੋਂ ਜਰੂਰੀ ਐ ਬੱਚਿਆਂ ਲਈ।
ਪੇਲਾਂ ਬੋਡੀ ਚ ਖਾਨ ਪਾਨ ਅੱਛਾ ਸੀ, ਹੁਨ ਅੱਜ ਦਾ ਖਾਨ ਪਾਨ ਵੀ ਅੱਛਾ ਨਈ ਐ ਤੁਆਨੂੰ ਪਤਾ ਐ। ਇਸ ਕਰਕੇ ਔਨਾਂ ਨੂੰ ਔਨਾਂ ਦੀ ਬੋਡੀ ਉਨੀ ਹੀ ਵੀਕ ਐ ਆਪਾਂ ਫੇਰ ਵੀ ਖਾਧੀ ਖਾਧਾ ਪੀਤਾ ਕੁੱਛ ਅੱਛਾ ਐ ਸਾਫ਼ ਸੁਥਰਾ ਖਾਧਾ ਹੈ ਹੁੜ ਤਾਂ ਕੈਮੀਕਲ ਹੈ ਸਾਰਾ ਕੁਛ।
ਬਿਲਕੁਲ, ਬਿਲਕੁਲ ਜੀ ਬਿਲਕੁਲ! ਪਰ ਔਸਦੇ ਨਾ ਬਾਗ ਦੌੜ ਦੇ ਸਮੇਂ ਚ ਬੰਦਾ ਨਾ ਮਤਲਬ ਆਪਨੇ ਆਪ ਦੀ ਪਰਵਾਹ ਕਮ ਕਰਦਾ ਹੈਗਾ। ਬਈ ਆਪਾਂ ਨੀਂਦ ਨਈ ਲੇ ਰੇ। ਕਮ ਜਾਦਾ ਹੈ। ਕਾਨਿਕ ਜਾਦਾ ਹੋ ਜਾਂਦੇ ਆ ਪਰ ਨੀਂਦ ਤਰਫ ਧਿਆਨ ਨਈ ਕਰਦੇ। ਕੀ, ਓਰ ਓਦੇ ਨਾਲ ਸਾਰੀ ਬਿਮਾਰੀਆਂ ਲੱਗਦੀਆਂ ਨੇ।
ਸਈ ਗੱਲ ਐ ਬਿਲਕੁਲ। ਹੂਨ ਏਨੇ ਨਾਲ ਤਾਨੂੰ ਪਤਾ ਯਾਦਾਸ਼ ਸ਼ਕਤੀ ਵੀ ਕਮਜ਼ੋਰ ਹੁੰਦੀ ਐ, ਜਦੋ ਆਪਾਂ ਆਪਣੀ ਨੀਂਦ ਨੀ ਪੂਰੀ ਕਰਦੇ।
ਬਿਲਕੁਲ ਹੁੰਦੀ ਹੈ। ਬੰਦਾ ਸਟੈ੍ਸ ਫ੍ਰੀ ਹੋ ਹੀ ਨਈ ਸਕਦਾ। ਡਿਪ੍ਰੈਸ਼ਨ ਚ ਆ ਜਾਂਦੇ ਨੇ ਬੰਦੇ। ਓਹ ਫਿਰ ਨੀਂਦ ਦੀ ਗੋਲੀਆਂ ਸ਼ੁਰੂ ਹੁੰਂਦੀਆਂ ਨੇ। ਤੇ ਮਤਲਬ ਕਿਤਨਾ ਦਿਮਾਗ ਤੇ ਸਟਰ੍ਰੈਸ ਪੈਂਦਾ ਹੈ ਨਾ। ਓ ਨੀਂਦ, ਨੀਂਦ ਚ ਤਾ ਬਸ, ਓ ਮਾਲਿਕ ਨੇ ਜਦੋ ਕੁਦਰਤ ਨੇ ਸਾਰਾ ਕੁਛ ਬਨਾਇਆ ਨਾ, ਕੁਛ ਸੋਚ ਕੇ ਈ ਬਨਾਇਆ। ਐ ਤੇ ਹੈ ਨੀ ਦੇਖੁ ਸਬ ਕੁਛ ਬੋਤ ਜਰੂਰੀ ਐ, ਕੰਮ ਬੋਤ ਜਰੂਰੀ ਹੈਗਾ, ਸ਼ਰੀਰ ਦੀ ਐਕਸਰਸਾਈਜ ਬੋਤ ਜਰੂਰੀ ਹੈ ਗੀ, ਨੀਂਦ ਬੋਤ ਜਰੂਰੀ ਹੈਗੀ, ਪਰਯਾਪ ਤਾ੍ ਚ ਪਾਣੀ ਪੀਨਾ ਬੋਤ ਜਰੂਰੀ ਹੈਗਾ। ਮਤਲਬ ਹਰ ਚੀਜ ਜੇੜੀ ਬਨੀ ਹੋਈ ਹੈ ਨਾ, ਓ ਸਬ ਕੁਛ ਹੀ ਕੁਦਰਤ ਨੇ ਕੁਛ ਸੋਚ ਕੇ ਬਨਾਈ ਐ।
ਸਈ ਗੱਲ ਐ, ਜਦੋਂ ਜਦੋਂ ਆਪਾਂ ਸੱਤ ਅੱਠ ਘੰਟੇ ਆਪਣੇ ਆਰਾਮ ਨਾਲ ਸੋ ਕੇ ਉੱਠਦੇ ਆਂ, ਸਭ ਤੋਂ ਪਹਿਲਾਂ ਆਪੇਨ ਸ਼ਰੀਰ ਦੀ ਥਕਾਵਟ ਦੂਰ ਰੇਂਦੀ ਐ। ਫਿਰ ਉਸ ਤੋ ਬਾਦ ਆਪਾਂ ਜੋ ਵੀ ਘਰ ਦਾ ਕੰਮ ਐ ਬੜੇ ਆਰਾਮ ਨਾਲ ਕਰ ਲੈਂਦੇ ਆਂ। ਆਪਾਂ, ਆਪਾਂ ਨੂੰ ਕੁ ਪਰੇਸ਼ਾਨੀ ਕੀ ਹੁੰਦੀ
ਬਿਲਕੁਲ ਤਰੋ ਤਾਜਾ ਉੱਠਦੇ ਹੈਗੇ ਆਂ। ਮਾਇੰਡ ਫਰੈਸ਼ ਹੁੰਦੈ। ਸੁਬੇ ਕੰਮ ਵਧੀਆ ਹੋ ਜਾਂਦੈ, ਨੀਂਦ ਪੂਰੀ ਨਾ ਹੋਏ ਤੇ ਥਕਾਵਟ-ਥਕਾਵਟ, ਸੁਸਤੀ-ਸੁਸਤੀ।
ਸਾਰਾ ਦਿਨ ਹੀ ਸੌਦ ਰਹਿੰਦਾ ਹੈ
ਸਰੀਰ ਸਰੀਰ ਟੁੱਟਿਆ ਟੁੱਟਿਆ ਰਹਿੰਦਾ ਦਾ ਥਕਾਵਟ ਬਣੀ ਰਹਿੰਦੀ ਹੈ
ਸਹੀ ਗੱਲ
ਮਤਲਬ ਜਰੂਰੀ ਹੈਗਾ ਆਰਾਮ ਦੇਖੋ ਛੇ ਸੱਤ ਘੰਟੇ ਮਸ਼ੀਨ ਵੀ ਕੰਮ ਕਰਦੀ ਹੈ ਨਾ ਤੇ ਥੱਕ ਜਾਂਦੀ ਉਹਨੂੰ ਵੀ ਬੰਦ ਨਾ ਕਰੀਏ ਨਾ ਉਹ ਵੀ ਗਰਮ ਹੋ ਜਾਂਦੀ ਹੈ ਤੇ ਧੀਰੇ ਧੀਰੇ ਖ਼ਰਾਬ ਹੋ ਜਾਂਦੀ ਹੈ
ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਚੰਗੀ ਨੀਂਦ
ਆਪਾਂ ਮਤਲਬ ਆਪਾਂ ਉਹੀ ਸਰੀਰ ਹੈ ਛੇ ਸੱਤ ਘੰਟੇ ਕੰਮ ਕਰਦੇ ਆ ਅੱਠ ਘੰਟੇ ਕੰਮ ਕਰਦੇ ਆ ਨੌ ਨੋ ਘੰਟੇ ਵੀ ਕੰਮ ਕਰਦੇ ਆ ਉਹਦੇ ਬਾਅਦ ਆਰਾਮ ਨਾਲ ਕਰੀ ਨੀਂਦ ਪੂਰੀ ਨਾ ਲਈਏ ਤੇ ਮਸ਼ੀਨਰੀ ਹੈ ਨਾ ਇਹ ਵੀ ਤਾਂ ਮਸ਼ੀਨਰੀ ਖਰਾਬ ਹੋ ਸਕਦੀ ਹੈ ਨਾ
ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਚੰਗੀ ਨੀਂਦ ਤੁਹਾਨੂੰ ਪਤਾ ਤੁਹਾਡੇ ਮਾਨਸਿਕ ਤਣਾਅ ਨੂੰ ਵੀ ਘਟਾਉਂਦੀ ਹੈ ਜਿਹਦੇ ਨਾਲ ਸਾਡਾ ਸਾਡਾ ਦਿਮਾਗ ਹੋਰ ਤੇਜ਼ ਚੱਲਦਾ ਹੈ
ਬਿਲਕੁਲ ਜੀ ਬਿਲਕੁਲ ਠੀਕ ਹੈ ਅੱਜ ਦੇ ਟਾਈਮ ਚ ਇਤਨੀ ਟੈਨਸ਼ਨ ਮੇਰੀ ਜ਼ਿੰਦਗੀ ਚ ਚੰਗੇ ਨੀ ਤਾਂ ਬਹੁਤ ਵਿਰਲੇ ਨੂੰ ਹੀ ਆਉਂਦੀ ਹੋਣੀ ਹੈ
ਤੇ ਬਿਲਕੁਲ ਬਿਲਕੁਲ ਸੱਚੀ ਗੱਲ ਹੈ
ਇਨੀ ਟੈਸ਼ਨਾਂ ਨੇ ਇਨਾ ਪ੍ਰੈਸ਼ਰ ਹੈ ਮਾਇੰਡ ਤੇ ਇਹਨਾ ਦਿਮਾਗ ਆਪਾਂ ਸੋ ਜਾਂਦੇ ਹਾਂ ਪਰ ਦਿਮਾਗ
ਹਾਂਜੀ ਬਿਲਕੁਲ ਨਹੀਂ ਸੋਚ ਪਰ ਆਪਾਂ ਟੈਸ਼ਨਾਂ ਆਪਣੇ ਆਪ ਖੁੱਦ ਬਣਾਈਆਂ ਨੇ
ਹਾਂ ਉਹ ਤਾਂ ਹੈ ਹੀ ਹੈ ਉਹ ਤਾਂ ਹੈ ਹੀ ਜਿਹਦੇ ਕੋਲ ਪੈਸਾ ਹੈ ਇੰਨਾ ਪੈਸਾ ਹੈ ਉਹਨੂੰ ਤਾਂ ਟੈਸ਼ਨ ਹੈ ਜਿਹਦੇ ਕੋਲ ਨਹੀਂ ਹੈ ਉਹਨੂੰ ਬਣਾਉਣ ਲਈ ਟੈਨਸ਼ਨ ਹੈ ਮਤਲਬ ਪਰਿਵਾਰ ਹੈ ਤੇ ਉਹਦੀ ਟੈਨਸ਼ਨ ਹੈ ਕੀ ਉਹ ਪਰਿਵਾਰ ਹੈ ਮੇਰੇ ਨਾਲ ਉਹਦੇ ਨਾਲ ਲੜਾਈ ਹੈ ਤੇ ਉਹਦੇ ਨਾਲ ਝਗੜਾ ਹੈ ਉਹਦੇ ਨਾਲ ਕੀ ਹੈ ਤੇ ਉਹਦੇ ਨਾਲ ਜਿਹਦੇ ਕੋਲ ਪਰਿਵਾਰ ਨੀ ਉਹ ਇਕੱਲੇ ਕਰਕੇ ਟੈਨਸ਼ਨ
ਮਤਲਬ ਹਰ ਤਰਫ ਤੋਂ ਇਨਸਾਨ ਪੀਸਦਾ ਹੀ ਪੀਸਦਾ ਆ
ਬਿਲਕੁਲ ਜੀ ਬਿਲਕੁਲ ਜੀ ਮਤਲਬ ਇਹ ਟੈਨਸ਼ਨ ਸਾਡੀਆਂ ਹੀ ਪਾਲੀਆਂ ਹੋਈਆਂ ਨੇ ਤੇ ਆਪਾਂ ਖੁਦ ਹੀ ਬਣਾਈਆਂ ਨੇ
ਖੁਦ ਹੀ ਬਣਾਈ ਸਹੀ ਸਹੀ ਗੱਲ ਹੈ ਬਿਲਕੁਲ ਉਹੀ ਕਹਿੰਦੇ ਕਿ ਨੀਂਦ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਅੱਜ ਕੱਲ੍ਹ ਦੇ ਬੱਚੇ ਸਾਰਾ ਦਿਨ ਮੋਬਾਈਲ ਚਲਾਉਂਦੇ ਹੈ
ਸਭ ਤੋਂ ਪਹਿਲਾਂ ਨਾ ਬਸ ਸਭ ਤੋਂ ਪਹਿਲਾਂ ਸ਼ੁਕਰ ਨਹੀਂ ਹੈ ਇਨਸਾਨ ਚ ਇਨਸਾਨ ਜਦੋਂ ਸ਼ੁਕਰ ਕਰਨਾ ਸਿੱਖ ਜਾਊਗਾ ਨਾ ਤਣਾਵ ਆਪਣੇ ਆਪ ਘਟਣਾ ਠੀਕ ਹੋ ਜਾਊਗਾ ਜਦੋਂ ਤਨਾਵ ਘਟੇਗਾ ਤੇ ਬੰਦਾ ਆਰਾਮ ਨਾਲ ਸ਼ਾਂਤੀ ਨਾਲ ਸੋ ਸੁੱ
ਬਿਲਕੁਲ ਸਹੀ ਗੱਲ ਹੈ ਤੁਹਾਡੀ
ਜਿਹੜਾ ਇਨਸਾਨ ਹੈ ਨਾ ਹੱਜ ਭੱਜ ਭੱਜ ਭੱਜ ਲਗੀ ਹੋਈ ਹੈ ਹਰ ਚੀਜ਼ ਲਈ ਭੱਜ ਰਿਹਾ ਉਹ ਇਹ ਭੁਲ ਗਿਆ ਕਿ ਪਰਮਾਤਮਾ ਨੇ ਕਿਤਨਾ ਦਿੱਤਾ ਹੈ ਉਹਦਾ ਸ਼ੁਕਰ ਕਰੀਏ ਸ਼ਾਂਤੀ ਨਾਲ ਉਹਦਾ ਇਸਤੇਮਾਲ ਕਰੀਏ ਸਬਰ ਨਾਲ ਉਹਨੂੰ ਯੂਜ ਕਰੀਏ ਤੇ ਆਪਣੇ ਆਪ ਹੀ ਠਹਿਰਾਵ ਆਉਣਾ ਜ਼ਿੰਦਗੀ ਚ ਬਹੁਤ ਜ਼ਰੂਰੀ ਹੈ ਜਿਹੜਾ ਠਹਿਰਾਵ ਖਤਮ ਹੋ ਗਿਆ ਹੈ ਨਾ ਉਹ ਠਹਿਰਾਵ ਨਾਲ ਸਾਰੀਆਂ ਬਿਮਾਰੀਆਂ ਲੱਗਦੀਆਂ ਕੀਤੀਆਂ ਜਾ ਰਹੀਆਂ ਨੇ ਤੇ ਨੀਂਦ ਸਭ ਤੋਂ ਪਹਿਲੇ ਉੱਡ ਜਾਂਦੀ ਹੈ
ਪਰ ਜਦੋਂ ਆਪਾਂ ਨੀਂਦ ਪੂਰੀ ਕਰਦੇ ਹਾਂ ਆਪਣੀ ਇਮਿਊਨਿਟੀ ਪਾਵਰ ਕਿੰਨੀ ਫਾਸਟ ਹੁੰਦੀ ਹੈ ਤੁਹਾਨੂੰ ਵੀ ਪਤਾ ਹੈ ਉਹਦੇ ਨਾਲ ਆਪਾਂ ਬਿਮਾਰੀਆਂ ਨਾ
ਜ਼ਰਾ ਜਰਾ ਜੀ ਕੋਈ ਟੈਨਸ਼ਨ ਹੋਈ ਨੀ ਸਭ ਤੋਂ ਪਹਿਲਾਂ ਨੀਂਦ ਉੱਡਦੀ ਆ
ਬਿਲਕੁਲ ਬਿਲਕੁਲ ਤੇ ਆਪਾਂ ਤਾਂਹੀ ਤਾਂਹੀ ਤਾਂ ਬਿਮਾਰੀਆਂ ਨਾਲ ਲੜ ਸਕਦੇ ਹਾਂ ਆਪਾਂ
ਅੱਖਾਂ ਦੇ ਨੀਚੇ ਕਾਲੇ ਘੇਰੇ ਪੈ ਜਾਂਦੇ ਨੇ ਬੱਚਿਆਂ ਨੂੰ ਦੇਖਿਆ ਹੁਨੇ ਨਾਲ ਦੇ ਅੱਖਾਂ ਕਾਲੀਆਂ ਗਾਲੀਆਂ ਉਹਨਾਂ ਦੀ
ਉਹਨਾਂ ਨੂੰ ਸਮਝਾ ਵੀ ਨੀ ਕਿੰਨਾ ਕੁਛ ਸਮਝਾਈਏ ਆਪਾਂ ਬ ਕੋਸ਼ਿਸ਼ ਤਾਂ ਆਪਾਂ ਪੂਰੀ ਕਰਦਾ ਹੀ ਹਾ ਹਮੇਸ਼ਾ ਕਿ ਬੱਚੇ ਨੂੰ ਆਪਣੇ ਤੋਂ ਅੱਛਾ ਚੀਜ਼ ਸਿਖਾਈਏ ਜੋ ਆਪਣੇ ਮਾਂ ਬਾਪ ਤੋਂ ਆਪਾਂ ਸਿੱਖਿਆ ਅੱਛਾ।
ਬਿਲਕੁਲ ਬਸ ਅਹੀ ਹੈ ਇੱਕ ਤਾਂ ਨਾ ਬੱਚੇ ਪੇਟਭਰ ਖਾਂਦੇ ਨੇ ਜਦੋਂ ਪੇਟ ਵੀ ਨੀ ਭਰਿਆ ਹੁੰਦਾ ਨਾ ਤਾਂ ਉਹ ਦੇ ਨਾਲ ਵੀ ਨੀਂਦ ਨਹੀਂ ਆਦੀ ਦੇਖੋ ਮਾਂ ਪਿਓ ਸਹੀ ਕਹਿੰਦੇ ਸੀ। ਕੀ ਆਪਣਾ ਧਿਆਨ ਖੁਦ ਰੱਖਣਾ ਹੈਗਾ
ਟਾਈਮ ਸਿਰ ਸੋਓਗੇ ਟਾਈਮ ਸਿਰ ਉੱਠੋਗੇ। ਹਾਂ, ਉਹ ਤੁਹਾਨੂੰ ਪਤਾ ਨੀਂਦ ਦੇ ਨਾ ਜਿਹੜੇ ਲੇਟ ਸੁੁੰਦੇ ਨੇ ਉਹਨਾਂ ਲੋਕਾਂ ਚ ਮੋਟਾਪੇ ਦੀ ਬਿਮਾਰੀ ਸਭ ਤੋਂ ਜ਼ਿਆਦਾ
ਬਿਲਕੁਲ ਹੁੰਦੀ ਆ ਰੇ ਹਰ ਤਰ੍ਹਾਂ ਦੀ ਬਿਮਾਰੀਆਂ ਹੁੰਦੀਆਂ ਨੇ ਖਾਲੀ
ਮੋਟਾਪਾ ਤਾਂ ਇਹ ਬਲਡ ਪ੍ਰੇਸ਼ਰ ਮੋਟਾਪਾ ਪਰ ਮੋਟਾਪਾ ਇਹੋ ਚੀਜ਼ ਹੈ ਨਾ ਜਿਹੜੀ ਤੁਹਾਡੀ ਤੁਹਾਨੂੰ ਘਟਾਉਣ ਤੇ ਕੀ ਕੁਛ ਕਰਨਾ ਪੈਂਦਾ ਜਾ ਰਹੇ ਹੋ ਭਾਰ ਜਾ ਰਹੇ ਹੋ। ਡਾਇਟੀਸ਼ੀਅਨ ਤੋਂ ਡਾਇਟ ਲੈ ਰਹੇ ਹੋ ਕੁਛ ਲੈ ਰਹੇ ਹੋ। ਪਰੋਂ ਜਾ ਕੇ ਇੱਕ ਵਾਰੀ ਉਹ ਬਣਾ ਦਿੰਦਾ ਇੱਕ ਵਾਰੀ ਤਾਂ ਤੁਹਾਨੂੰ ਠੀਕ ਕਰ ਦਿੰਦਾ ਹੈ ਜੇ ਵਾਪਸ ਤਾਂ ਤੁਸੀਂ ਉਹੀ ਚੀਜ਼ਾਂ ਤੇ ਆ ਜਾਓਗੇ ਵਾਪਸ ਉਵੇਂ ਦੇ ਉਵੇਂ ਰਹਿ ਜਾਉਗੇ।
ਉਹ ਡਬਲ ਡਬਲ ਗੇਨ ਕਰਦਾ
ਬਿਲਕੁਲ ਬਿਲਕੁਲ
ਆਪਾਂ ਜਾਗਦੇ ਹਾਂ ਜਿੰਨੀ ਚਿਰ ਆਪਾਂ ਲਾਈਟ ਪਈਏ ਠੀਕ ਹੈ ਜਿੰਨਾ ਚਿਰ ਜਾਗਣਗੇ ਭੁੱਖ ਵੀ ਲੱਗੇਗੀ ਜਦੋਂ ਭੁੱਖ ਲੱਗੇਗੀ ਰਾਤ ਨੂੰ ਤਾਂ ਊਟ ਪਟਾਂਗ ਕੁੱਝ ਨਾ ਕੁੱਝ
ਹਾਂ ਖਾਇਆ ਜਾਂਦਾ
ਕਿਤਨਾ ਨੁਕਸਾਨ ਐਸੀਡੀਟੀ ਬਣਨਾ ਕੌਟੀਪੇਸ਼ਨ ਹੋਣਾ ਉਹਦੇ ਬਾਅਦ ਦੇ ਬਾਅਦ ਉਹ ਹੈ ਹੀ ਮੋਟਾਪਾ ਤੇ ਹੈ ਹੀ ਹੈਗਾ ਕਿਉਂਕਿ ਇਹ ਤਾਂ ਨਹੀਂ ਹੈਗਾ ਕਿ ਵੀ ਆਪ ਉੱਠ ਕੇ ਰਾਤ ਨੂੰ ਫਰੂਟ ਖਾਂਗੇ ਆਪ ਆਪਣੇ ਲਈ ਕੱਟਾਂਗੇ ਜਾਂ ਆਪਣੇ ਲਈ ਕੋਈ ਅੱਛੀ ਚੀਜ਼ ਬਣਾਣਗੇ ਨਹੀਂ ਨਾ ਜਦੋਂ ਰਾਤ ਕੋ ਪੜਾ ਹੋਏਗਾ ਨਾ ਨਮਕੀਨ ਪੜੇ ਨੇ ਚਿਪਸ ਪੜੇ ਨੇ ਸਾਰਾ ਓਇਲੀ ਹੈ ਤੇ ਸਾਰਾ ਮਸਾਲੇ ਨੇ
ਸਹੀ ਗੱਲ ਹੈ ਇੱਕ ਅੱਜ ਕੱਲ ਔਨਲਾਈਨ ਲੋਕੀ ਮੰਵਾਉਦੇ ਤੁਹਾਨੂੰ ਪਤਾ ਈ ਐ ਬੱਚੇ ਮਿੰਟ ਚ ਲਗਾ ਦੇ ਹਾਂ ਮਿੰਟ ਲਗਾਂਦੇ।
ਆਪਾਂ ਕੰਮ ਕਰਾਂਗੇ ਨਾ ਟਾਈਮ ਨਾਲ ਉੱਠਾਂਗੇ ਵੀ ਸਹੀ ਤੇ
ਹਾਂ, ਬਿਲਕੁਲ ਚੁਸਤ ਰਵਾਂਗੇ ਚ ਚਿੜਾਪਨ ਨਈਂ ਹੋਏਗਾ। ਸਭ ਤੋਂ ਵੱਡੀ ਆਪਾਂ ਐਸ ਤਰਾਂ ਚ ਫਰੈਸ਼ ਤਾਜ਼ਗੀ ਵਾਂਗੂ ਫਰੀ ਫੀਲ ਕਰਾਂਗੇ ਹਮੇਸ਼ਾ।
ਬਿਲਕੁਲ ਬਿਲਕੁਲ, ਫਾਇਦੇ ਈ ਫਾਇਦੇ ਆ ਨਿੰਦ ਪੂਰੀ ਹੋਣ ਨਾਲ ਤਾਂ
ਬਿਲਕੁਲ ਬਹੁਤ ਔਖੀ ਐ ਅੱਜ-ਕੱਲ ਦੀ ਲਾਈਫ ਜੋ ਬੱਚੇ
ਤੁਸੀਂ ਛੋਟੇ ਬੱਚੇ ਨੂੰ ਵੇਖੋ। ਜਿਹੜਾ ਜੰਮਦਾ ਹੈਗਾ ਉਹ ਇਨਾ ਇੰਨਾ ਸੁੰਦਾ ਹੈਗਾ ਜਦੋਂ ਉੱਠਦਾ ਕਿੰਨਾ ਫਰੈਸ਼ ਹੁੰਦਾ। ਉਹਦਾ ਮੂੰਹ ਇੰਨ੍ਹਾਂ ਖਿਲਾਖਿਲਾ ਹੁੰਦਾ ਐਨਾਂ ਮਤਲਬ ਇੰਨੀ ਚੰਗੀ ਮੁਸਕੁਰਾਹਟ ਦੇ ਨਾ ਜਦੋਂ ਆਪਾਂ ਉੱਠਦੇ ਈ ਨੀਂ ਜਦੋਂ ਲੇਟ ਸ ਸੋਦੇਿਆਂ ਚਿੜਚਿੜੇ ਮੂਡ ਨਾਲ ਉੱਠਦੇ ਆ ਕ ਐਨ ਜੋਤਾ ਕਿ ਕੋਈ ਕੁਛ ਕਹੇ ਈ ਨਾਂ ਬਸ ਕੋਈ ਨਾ ਛੇੜੇ ਹੁਣ ਮੇਰੀ ਨੀਂਦ ਪੂਰੀ ਨ੍ਹੀਂ ਹੋਈ ਐ, ਮੇਰੇ ਸੇ ਨਈਂ ਬੋਲਾ ਜਾ ਰਾ ਮੇਰੇੇ ਸੇ ਨਈਂ ਹੀਂ ਕਾਮ ਹੋ ਰਿਹਾ ਆਜ ਮੈਂ ਬਹੁਤ ਥਕਾ ਹੂਆ ਹੂਂ ਆਜ ਮੈਂ ਕਰ ਹੀ ਨੀਂ ਸਕਦਾ ਆਜ ਮੇਰੇ ਸਿਰ ਮੈਂ ਦਰਦ ਹੈ ਮੈਂ ਬਸ ਵਹੀ ਨਾ ਸੋੇਨੇ ਕੇ ਚੱਕਰ ਮੈਂ ਯੇ ਸਭ
ਬਹਾਨੇ ਬਹਾਨੇ ਬਸ ਉਹੀ ਠੀਕ ਹੈ, ਸਹੀ ਹੈ।
ਅੱਛੇ ਸੇ ਕਾਮ ਕਰੇ ਅੱਛੇ ਸੇ ਡਾਇਟ ਲੇਂ। ਪ੍ਰੋਪਰ ਨੀਂਦ ਵੀ ਆਏਗੀ। ਕੀ ਉਹ ਪ੍ਰੋਪਰ ਕਾਮ ਵੀ ਚਲੇਗਾ।
ਸਹੀ ਗੱਲ, ਸਹੀ ਗੱਲ ਐ, ਬਿਲਕੁਲ ਸਹੀ ਗੱਲ ਐ। ਇਹਨਾਂ ਨੂੰ ਚੀਜ਼ਾਂ ਨੂੰ ਆਪਾਂ ਕਰਨ ਲਈ ਆਪਾਂ ਆਪਦੀਆਂ ਸੁਵਿਧਾਵਾਂ ਵੇਖ ਲੈਂਣੇ ਹਾਂ, ਕਹਿ ਦਿੰਦੇ ਹਾਂ ਕਿ ਨਹੀਂ ਕੋਈ ਕੁਛ ਨੀ ਕਹਿੰਦੇ ਬੱਚਿਆਂ ਨੂੰ ਚਲੋ ਕੋਈ ਗੱਲ ਨੀਂ ਇਹ ਦੇਖ ਲੈਂਣੇ ਚਲੋ ਆਪਣੀ ਨੀਂਦ ਪੂਰੀ ਹੋ ਜਾਵੇ। ਪਰ ਉਹਨਾਂ ਨੂੰ ਆਪਾਂ ਰੂਕ ਨੀਂ ਪਾਂਦੇ। ਇਹ ਗੱਲ ਆਪਣੇ ਚ ਵੀ ਹੋ ਜਾਂਦੀਆਂ ਨੇਂ।
ਹੋ ਜਾਂਦੀਆਂ ਨੇ ਕਦ-ਕਦੇ ਹੋ ਜਾਂਦਾ ਐ, ਆਪਾਂ ਵੇਖੀਏ ਜਦੋਂ ਮਾਈਕੇ ਜਾਂਦੇਆ ਜਾਂ ਬੈਨ ਬਰਾਵਾਂ ਬਿਲਕੁਲ ਬਹਿਣ ਬਈ ਇਕੱਠੇ ਹੁੰਦੇ ਨੇਂ ਜਦੋਂ ਜਾਂ ਕੋਈ ਵੀ ਪਰਿਵਾਰ ਇਕੱਠਾ ਹੁੰਦਾ ਸਭ ਤੋਂ ਪਹਿਲਾਂ ਰਾਤ ਨੂੰ ਬੈਠਾਂਗੇ ਰਾਤ ਨੂੰ ਬੈਠਾਂਗੇ। ਮਤਲਬ ਇਹ ਗਲਤੀਆਂ ਆਪਾਂ ਵੀਂ ਕਰਦੇ ਆਂ ਕਦੇ-ਕਦੇ ਕਰਦੇ ਆਂ ਚਲੋ। ਵਿਆਹ ਸ਼ਾਦੀਆਂ ਤੇ ਚਲੇ ਗਏ ਤਾਂ ਵੀ ਹੋ ਜਾਂਦੀਆਂ ਨੇਂ ਠੀਕ ਐ ਬਟ ਉਹ ਫਿਰ ਆਪਾਂ ਮੈਨੇਜ ਕਰ ਲੈਂਦੇ ਆਂ ਚਲੋ ਇੱਕ ਦਿਨ ਜਾਗ ਲਿਆ ਦੂਸਰੇ ਦਿਨ ਟਾਈਮ ਨਾਲ ਸੋ ਗਿਆ ਦੋ ਦਿਨ ਵਿੱਚ ਨੀਂਦ ਪੂਰੀ ਹੋ ਜਾਂਦੀ ਆ। ਪਰ ਜਦੋਂ ਆਪਾਂ ਇਹਨੂੰ ਟੀ ਨੀ ਬਣਾ ਲੈਂਦ ਕਹਿੰਦੇ ਆ ਨਾ ਕਿੰਨਾ ਇੱਕ ਵਜੇ ਨੇ ਆਲੀ ਕੀ ਸੋਨਾ ਦੋ ਵਜੇ ਨੇ
ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ।
ਆਦਤ ਪੈ ਜਾਂਦੀ ਏ ਨਾ ਤਾਂ ਨੁਕਸਾਨ ਦਿੰਦੀ ਏ।
ਹਾਂ ਦਿੰਦੀ ਹੈ ਤੁਸੀਂ ਜਿੰਨੀ ਮਰਜ਼ੀ ਵੀ ਕੋਸ਼ਿਸ਼ ਕਰ ਲਓ ਨੁਕਸਾਨ ਤੁਹਾਨੂੰ ਦੇਗੀ ਤੁਸੀਂ ਆਪਣਾ ਧਿਆਨ ਨਾਲ ਇਸ ਲਈ ਕਿ ਤਾਂ ਹੀ ਡੋਕ ਟਰ ਵੀ ਸਭ ਤੋਂ ਪਹਿਲਾਂ ਇਹੀ ਸਲਾਹ ਦਿੰਦੇ ਨੇ ਤੁਸੀਂ ਆਪਣੀ ਨੀਂਦ ਪੂਰੀ
ਨੀਂਦ, ਨਹੀਂ ਪੂਰੀ ਹੁੰਦੀ ਤਾਂ ਗੋਲੀਆਂ ਦਿੰਦੇ ਨੇ ਨੀਂਦ ਕਿਸੇ ਤਰ੍ਹਾਂ ਨੀਂਦਰ ਆਣੀ ਚਾਹੀਦੀ ਹੈ। ਇਨੀ ਏਨੀ ਜ਼ਰੂਰੀ ਹੈਗੀ ਕਿ ਵੀ ਤੁੂਸਾ ਚਾਹੇ ਦਵਾਈ ਨਾਲ ਪੂਰੀ ਕਰੋ ਪਰ ਇਹਨ ਨੀਂਦਰ ਪੂਰੀ ਕਰਨੀ ਹੈ।
ਤੁਸੀਂ ਪਹਿਲਾਂ ਆਪਣਾ ਬਚਪਨ ਨੀ ਸੰਭਾਲਿਆ ਨਾ ਤਾਂ ਹੀ ਤੁਹਾਨੂੰ ਉਹ ਚੀਜ਼ ਆ ਜਾਂਦੀਆਂ ਨੇ ਤੁਹਾਨੂੰ ਬਾਅਦ ਚੋਂ ਆ ਕੇ ਨੀਂਦ ਵਾਸਤੇ ਗੋਲੀਆਂ ਖਣੀਆਂ ਪੈਂਦੀਆਂ ਨੇ।
ਬਿਲਕੁਲ ਉਹੀ ਗੱਲ ਏ ਨਾ
ਹਾਂ ਚਲੋ ਕੋਈ ਨੀ ਬਹੁਤ ਵਧੀਆ ਲੱਗਿਆ ਤਾਡੇ ਨਾਲ ਗੱਲ ਕਰਕੇ।
ਹਾਂਜੀ-ਹਾਂਜੀ, ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ